ਹੈਲੋ।
ਹੈਲੋ।
ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਵੀਰ ਜੀ।
ਹੋਰ ਕਿੱਦਾਂ ਤੁਸੀਂ।
ਵਧੀਆ ਜੀ ਤੁਸੀਂ ਦੱਸੋ
ਤੁਹਾਡੀ ਆਵਾਜ਼ ਨੀ ਆ ਰਹੀ ਥੋੜਾ ਉੱਚਾ ਬੋਲੋ ਗੇ
ਹਾਂਜੀ ਮੈਂ ਕਿਹਾ ਵਧੀਆ ਜੀ ਤੁਸੀਂ ਦੱਸੋ
ਹਾਂਜੀ ਹਾਂਜੀ ਮੈਂ ਵੀ ਵਧੀਆ ਤੁਸੀਂ ਸੁਣਾਓ ਹੋਰ ਕੀ ਕਰਦੇ ਸੀਗੇ ਰੋਟੀ ਖਾ ਲਈੀ ਤੁਸੀਂ
ਹਾਂਜੀ ਹਾਂਜੀ ਖਾ ਦੀਏ ਹੁ ਨਹੀਂ ਖਾਧੀ ਸੀ ਅਸੀਂ ਸੱਤ ਪੰਜ ਮਿੰਟ ਹੋਏ ਨੇ ਪੰਜ ਸੱਤ ਮਿੰਟ ਹੀ ਹੋਏ ਨਾ ਸਾਨੂੰ ਰੋਟੀ ਖਾਧੇ ਹੋਏ
ਅੱਛਾ ਵਧੀਆ ਹੋਰ ਕੀ ਬਣਾਇਆ ਸੀਗਾ ਤੁਸੀਂ ਅੱਜ
ਅੱਜ ਅਸੀਂ ਪਨੀਰ ਬਣਾਇਆ ਸੀਗਾ
ਅੱਛਾ ਪਨੀਰ ਤਾਂ ਬਹੁਤ ਵਧੀਆ ਬਣਦਾ ਹੈਗਾ ਮੈਂ ਵੀ ਖਾਧਾ ਸੀ ਹਨਾ
ਹਾਂਜੀ ਹਾਂਜੀ ਬਹੁਤ ਵਧੀਆ ਬਨਦਾ ਜੀ
ਹਾਂਜੀ ਹੋਰ ਅੱਜ ਸਕੂਲੇ ਨੀ ਗਏ ਸੀਗੇ ਤੁਸੀਂ
ਅੱਜ ਫੇਿਰ ਛੁੱਟੀ ਮਾਰੀ ਸੀਗੀ ਅਸੀਂ
ਅੱਛਾ ਹੋਰ
ਹਾਂਜੀ
ਹੋਰ ਦੱਸੋ ਕੀ ਕਰਦੇ ਸੀਗੇ ਤੁਸੀਂ
ਬਸ ਫੋਨ ਚਲਾ ਰਹੇ ਸੀ ਤੁਹਾਡਾ ਫੋਨ ਆ ਗਿਆ ਫੋਨ ਚਲਾਉਣ ਲੱਗ ਗਏ
ਹਾਂਜੀ ਤੁਸੀਂ ਖਾ ਲਈ ਰੋਟੀ ਹਾਂਜੀ
ਹਾਂਜੀ ਹਾਂਜੀ ਮੈਂ ਤਾਂ ਖਾਲੀ ਸੀਗੀ
ਅੱਛਾ ਜੀ ਹੋਰ ਤੁਸੀਂ ਕੀ ਬਣਾਇਆ ਅੱਜ
ਅਸੀਂ ਅਥ ਸਾਗ ਬਣਾਇਆ ਸੀਗਾ ਰਾਤੀ
ਅੱਛਾ ਸਾਗ ਵੈਸੇ ਤਾਂ ਉਹ ਸਰਦੀਆਂ ਚ ਬਣਦਾ ਸਾਗ
ਨਹੀਂ ਵੈਸੇ ਤੁਹਾਨੂੰ ਪਤਾ ਹੈਗਾ ਮਨ ਕਰ ਜਾਂਦਾ ਹੈਗਾ ਮੈਂ ਚਲੋ ਅਜ ਸਾਗ ਈ ਸਾਗ ਹੀ ਬਣਾ ਲੈਂਦੇ ਆਾਂ
ਹਾਂਜੀ ਹਾਂਜੀ ਬਿਲਕੁਲ ਜੀ
ਤੇ ਤੁਹਾਨੂੰ ਮਿਲ ਗਿਆ ਸੀ ਸਾਗ
ਹਾਂਜੀ ਹਾਂਜੀ ਬਾਜ਼ਾਰੋਂ ਮੇਲੇ ਈ ਜਾਂਦਾ ਹੈਗਾ
ਬਹੁਤ ਵਧੀਆ ਬਣਦਾ ਸਾਗ
ਹਾਂਜੀ
ਅੱਛਾ ਜੀ ਹੋਰ ਦੱਸੋ ਸਕੂਲ ਜਾਣਦੇ ਓ
ਨਹੀਂ ਬਸ ਸਕੂਲ ਤਾਂ ਹਜੇ ਵੈਸੇ ਹੀ ਮਤਲਬ ਕਿ ਇਲੈਵਨਥ ਸੀਗੀ ਸਾਡੀ
ਹਾਂਜੀ ਹਾਂਜੀ
ਹਾਂ ਤੇ ਤਾਂ ਕਰਕੇ ਕੋਈ ਕੰਮ ਕੁਮ ਵੇਖਦੇ ਰਹੇ ਅਸੀਂ ਬਸ ਉੱਥੇ ਹੀ ਕਰਾਂਗੇ ਹੁਣ ਹਾਂਜੀ
ਹੋਰ ਘਰ ਈ ਕੌਣ ਕੌਣ ਏ
ਘਰ ਵਿਚ ਬਸ ਮੈਂ ਹੈਗਾ ਤੇ ਦੋ ਭੈਣਾਂ ਹੈਗੀਆਂ ਤੇ ਮੰਮੀ ਪਾਪਾ ਹੈਗੇ ਆ ਹਾਂਜੀ
ਹਾਂਜੀ, ਹਾਂਜੀ ਉਹ ਕਿ ਕਰਦੇ ਨੇ?
ਪਾਪਾ ਤਾਂ ਡਾਕਟਰ ਹੈਗੇ ਆ ਤੇ ਮੰਮੀ ਸਿਲਾਈ ਕਰਦੇ ਹੈਗੇ ਆ।
ਅੱਛਾ, ਅੱਛਾ ਬਹੁਤ ਵਧੀਆ ਕੰਮ ਹੈ ਤੁਹਾਡਾ ਤੇ।
ਹਾਂਜੀ, ਹਾਂਜੀ ਹੋਰ ਤੁਹਾਡੇ ਕਿੰਨੇ ਭੈਣ ਭਰਾ ਹੈਗੇ ਆ?
ਹਾਂਜੀ, ਅਸੀਂ ਪੰਜ, ਛੇ ਤਿੰਨ ਭੈਣ ਭਰਾ ਹੈਗੇ ਜੀ।
ਅੱਛਾ, ਹੋਰ ਤੁਸੀਂ ਤੁਹਾਡੇ ਭੈਣ ਭਰਾ ਕਿਹੜੀ ਕਲਾਸ ਵਿੱਚ ਪੜ੍ਹਦੇ ਹੈਗੇ ਆ?
ਉਹ ਤੇ ਫਿਲਹਾਲ ਹੋਣੇ ਨੇ ਉਹ ਨੌਵੀਂ ਕਲਾਸ ਵਿੱਚ ਹੋਣੇ ਨੇ।
ਹਾਂਜੀ, ਚੰਗਾ ਏ ਤਾਂ ਵਧੀਆ ਗੱਲ ਹੈਗੀ ਆ।
ਹਾਂਜੀ, ਉਹਨਾਂ ਦਾ ਸਕੂਲ ਵੀ ਹੁਣ ਖੁੱਲਿਆ ਕਿਉਂਕਿ ਸਾਡੇ ਮਤਲਬ ਸਾਡਾ ਵੀ ਹੁਣ ਖੋਲਿਆ ਨਾ ਉਹਨਾਂ ਦਾ ਵੀ ਖੁੱਲ ਗਿਆ ਸਕੂਲ।
ਹਾਂਜੀ, ਹਾਂਜੀ।
ਹਾਂਜੀ।
ਹੋਰ ਤੁਸੀਂ ਮਤਲਬ ਕਿ ਸਟੱਡੀ ਦੇ ਨਾਲ ਹੋਰ ਕੁੱਝ ਵੀ ਕੰਮ ਕਰਦੇ ਹੈਗੇ ਹੋ?
ਸਟਡੀ ਤੇ ਸਾਡੀ ਪੂਰੀ ਹੋ ਗਈ ਏ ਹੁਣ ਅਸੀਂ ਜੋਬ ਕਰਨ ਦੀ ਸੋਚੀ ਏ।
ਹਾਂਜੀ, ਜੋਬ ਤਾਂ ਵੈਸੇ ਜੋਬ ਤਾਂ ਵੈਸੇ ਬਹੁਤ ਹੀ ਘੱਟ ਮਿਲਦੀ ਹੈਗੀ ਤੁਹਾਨੂੰ ਪਤਾ ਹੀ ਹੋਣਾ?
ਹਾਂਜੀ, ਹਲੇ ਖਾਲੀ ਗਏ ਸੀ ਅਸੀਂ ਇੰਟਰਵਿਊ ਦੇਨ ਪਰ ਕੁਛ ਨਹੀਂ ਹੋਇਆ ਸਾਡਾ।
ਹਾਂਜੀ, ਇਹ ਤਾਂ ਹੀ ਤਾਂ ਹੁੰਦਾ ਹੈਗਾ ਨੌਕਰੀਆਂ ਵਿੱਚ ਇੰਟਰਵਿਊ ਦੇ ਗਿਆ। ਕਹਿੰਦਾ ਹੈਗਾ ਬੰਦਾ ਤੇ ਉਹਦਾ ਫੇਰ ਨੰਬਰ, ਨੁੰਬਰ ਆਉਂਦਾ ਨੀ ਹੈਗਾ।
ਹਾਂਜੀ, ਉਹ ਕਹਿੰਦੇ ਨੇ ਇੱਥੇ ਜਾਓ ਉਹ ਕਹਿੰਦੇ ਨੇ ਇੱਥੇ ਜਾਂਦੇ ਪਏ ਓ ਉਹ ਦੋ ਤਿੰਨ ਦਿਨ ਆ ਹੀ ਉਹ ਕੰਮ ਕਰਦੇ ਰਹਿ ਗਏ।
ਹਾਂਜੀ, ਹਾਂਜੀ ਇਹ ਤਾਂ ਬਹੁਤ ਮਾੜਾ ਹੁੰਦਾ ਹੈਗਾ।
ਹਾਂਜੀ, ਤਿੰਨ ਚਾਰ ਘੰਟੇ ਅਸੀਂ ਫਿਰਦੇ ਰਹੇ ਸੀ ਗੇ ਇਹ ਜੋਬ ਪਿੱਛੇ ਮਿਲੇ ਨਹੀਂ ਅਸੀਂ ਫਿਰ ਹੁਣ ਅਸੀਂ ਕੋਈ ਕੰਮ ਖੋਲਣ ਸੌਚ ਰਿਆ ਤੇ ਤੁਹਾਡੇ ਹਿਸਾਬ ਨਾਲ ਕੀ ਕੰਮ ਖੋਲ ਸਕਦੇ ਆ ਅਸੀਂ
ਤੁਸੀਂ ਕੋਈ ਵੀ ਵਧੀਆ ਜਾ ਕੋਈ ਵੀ ਵਧੀਆ ਜਿਹਾ ਕੰਮ ਖੋਲ ਲੋ ਸਾਰੇ ਕੰਮ ਚੱਲਦੇ ਹੈਗੇ ਆ। ਫਾਸਟ ਫੂਡ ਦਾ ਹੋ ਗਿਆ ਹੋਰ ਵੀ ਬਥੇਰੇ ਕੰਮ ਹੈਗੇ ਆ।
ਕੋਈ ਨਹੀਂ ਸੋਚ ਲਾਂਗੇ ਫਾਸਟ ਫੂਡ ਹੋਰ ਕੋਈ ਕੰਮ ਹੋਵੇ ਕੋਈ ਆਈਡੀਆ ਹੈ ਤੁਹਾਨੂੰ?
ਹਾਂਜੀ, ਹਾਂਜੀ ਹੋਰ ਵੀ ਬਥੇਰੇ ਕੰਮ ਹੈਗੇ ਆ ਕਾਰਾਂ ਦਾ ਹੈਗਾ ਮੋਟਰਸਾਈਕਲਾਂ ਦਾ। ਏ ਸਾਰੀ ਅੱਗੇ ਜਾ ਕੇ ਕੰਮ ਆਉਂਦੀ ਹੈਗੀ ਬੰਦੇ ਦੀ।
ਹਾਂਜੀ, ਉਹ ਤਾਂ ਸਿੱਖਣਾ ਪੈਣਾ ਪਹਿਲੇ ਹਾਂ ਸਿੱਖ ਕੇ ਵੀ ਬਹੁਤ ਫ਼ਾਇਦਾ ਏ। ਵੈਸੇ ਤੇ ਅੱਜ ਕੱਲ੍ਹ ਤੇ ਕਾਰਾ ਦਾ ਬਹੁਤ ਫਾਇਦਾ ਹੈਗਾ ਜੇ।
ਹਾਂਜੀ, ਹਾਂਜੀ ਕਾਰਾਂ ਦਾ ਤਾਂ ਬਹੁਤ ਜ਼ਿਆਦਾ ਹੈਗਾ ਤੁਹਾਨੂੰ ਪਤਾ ਹੀ ਹੋਣਾ ਅੱਗੇ ਜਾ ਕੇ ਕਾਰਾਂ ਦੀ ਮਤਲਬ ਕਿ ਹੋਰ ਵੀ ਟੈਕਨੋਲੋਜੀਆ ਵਧ ਜਾਣੀ ਹੈਗੀਆਂ।
ਹਾਂਜੀ, ਹਾਂਜੀ ਬਿਲਕੁਲ ਜੀ ਕਾਰਾਂ ਰਿਪੇਅਰਿੰਗ ਆਲੇ ਅਸੀਂ ਲੱਗ ਜਾਂਗੇ।
ਹਾਂਜੀ ਤੁਸੀਂ ਕਹੋਗੇ ਤਾਂ ਮੈਂ ਲਗਵਾ ਦਾਂਗਾ ਤੁਹਾਨੂੰ ਕੋਈ ਉਹ ਦਿੱਕਤ ਵਾਲੀ ਗੱਲ ਨਹੀਂ ਹੈਗੀ।
ਹਾਂ, ਕੋਈ ਨੀ ਤੁਹਾਨੂੰ ਹੀ ਕਵਾਂਗੇ ਅਸੀਂ ਕਿਉਂਕਿ ਤੁਸੀਂ ਤੁਹਾਨੂੰ ਫ਼ੋਨ ਨੰਬਰ ਦੇ ਦਾਂਗੇ।
ਹਾਂਜੀ, ਹਾਂਜੀ ਜ਼ਰੂਰ ਬੰਦੇ ਤੋ ਮੈਂ ਫ਼ੋਨ ਨੰਬਰ ਮੈਂ ਤੁਹਾਨੂੰ ਲਿਖਵਾ ਦਾਂਗਾ।
ਜੇ ਤੁਹਾਨੂੰ ਪਤਾ ਹੀ ਫੇਰ ਅਸੀਂ ਬਹੁਤ ਨੀਡ ਏ ਸਾਨੂੰ ਕੰਮ ਦੀ।
ਹਾਂਜੀ, ਹਾਂਜੀ ਤੁਹਾਨੂੰ ਪਤਾ ਹੀ ਹੋਣਾ ਕਿ ਬੱਚਾ ਸ਼ੁਰੂ ਤੋਂ ਹੀ ਕੰਮ ਸਿੱਖੇਗਾ ਤੇ ਤਾਂ ਹੀ ਅੱਗੇ ਵੱਧਦਾ ਹੈਗਾ ਅਗਰ ਲਾਸਟ ਚ ਜਾ ਕੇ ਬੰਦਾ ਕੰਮ ਕਰਦਾ ਹੈਗਾ ਨਾ ਤੇ ਫੇਰ ਉਹਨੂੰ ਏਨਾ ਐਕਸਪੀਰੀਅੰਸ ਨਹੀਂ ਹੋ ਪਾਂਦਾ ਜਿੰਨਾ ਸ਼ੁਰੂ ਤੋਂ ਹੁੰਦਾ ਹੈਗਾ।
ਹਾਂਜੀ, ਤੇ ਏ ਵਨ ਮੰਥ ਦੇ ਕਿੰਨੇ ਪੈਸੇ ਦਿੰਦੇ ਨੇ ਉਹ,?
ਉਹ ਤਾਂ ਤੁਹਾਨੂੰ ਜਾਦਿਆਂ ਨਾਲ ਮਤਲਬ ਕਿ ਥੋੜ੍ਹਾ ਜਿਹਾ ਇੱਕ ਮੰਥ ਫਰੀ ਕਰਾਉਣਗੇ ਉਸ ਤੋਂ ਬਾਅਦ ਤੁਹਾਨੂੰ ਸੈਲਰੀ ਸ਼ੁਰੂ ਕਰ ਦੇਗੇ ਤੁਹਾਡੀ ਸੈਕਿੰਡ ਮੰਥ ਦੀ।
ਹਾਂਜੀ-ਹਾਂਜੀ।
ਹਾਂ, ਇਕ ਦਮ ਤੇ ਸ਼ੁਰੂ ਕਰਦੇ ਨੀ ਹੈਗੇ ਉਹ।
ਜੀ ਪਹਿਲੇ ਟਰਾਇਲ ਲੈਗੇ ਸਾਡਾ ਕੀ-ਕੀ ਕਰ ਸਕਦਾ? ਮਤਲਬ, ਸਾਨੂੰ ਥੋੜਾ ਸਮਝਾਏਂਗੇੇ ਨਾ ਇੱਕ ਕੁਛ ਮਨਥ ਹੀ ਚ।
ਹਾਂਜੀ-ਹਾਂਜੀ, ਇਹ ਤਾਂ ਹੈਗਾ।
ਹਾਂਜੀ, ਬਿਲਕੁਲ ਜੀ ਫੇਰ ਤੇ ਇਹ ਕੰਮ ਕਰਨਾ ਪੈਣਾ। ਤੇ ਸਾਨੂੰ ਅਗਰ ਮੰਥ ਚ ਮਿਲ ਜੂਗੇ ਨਾ ਸੈਲਰੀ, ਉਹ ਤੇ ਉਹੀ ਬਤਾਏਗੀ। ਜਿਨਾਂ ਕੋਲ ਤੁਸੀਂ ਲਵਾਓਗੇ।
ਹਾਂਜੀ-ਹਾਂਜੀ, ਉਹ ਤਾਂ ਉਹ ਦੱਸ ਦੇਣਗੇ ਉਹ ਤਾਂ ਆਪਣੇ-ਆਪ ਹੀ ਲਗਾ ਦੇਣਗੇ ਸੈਲਰੀ ਉਹ ਤਾਂ ਕੋਈ ਗੱਲ ਹੀ ਨਹੀ ਕਰਦੇ ਹੈਗੇ।
ਹਾਂ-ਹਾਂ। ਉਹ ਤੇ ਹੈ, ਤੁਸੀਂ ਜਿੱਥੇ ਲਵਾਓਗੇ ਸਾਨੂੰ ਸੈਲਰੀ ਵੀ ਬਹੁਤ ਵਧੀਆ ਮਿਲਜੂਗੀ। ਤੁਹਾਨੂੰ ਪਤਾ ਹੀ, ਹੋਰ ਗਏ ਨੀ ਪਟਨਾ ਸਾਹਿਬ ਤੁਸੀਂ?
ਨਹੀਂ, ਬਸ ਥੋੜੇ ਟਾਈਮ ਤੱਕ ਜਾਣ ਦੀ ਸਲਾਹ ਬਣਾ ਰਹੇ ਸੀਗੇ ਪਟਨਾ ਸਾਹਿਬ, ਤੁਸੀਂ ਚੱਲੋਗੇ ਸਾਡੇ ਨਾਲ ਵੀ?
ਹਾਂਜੀ, ਚੱਲ ਲਾਂਗੇ ਤੁਸੀਂ ਸਾਡੀੇ ਟਿਕਟਾਂ ਬੁੱਕ ਕਰਾ ਦੇਣਾ ਤੇ ਅਸੀਂ ਚੱਲ ਲਾਂਗੇ ਤੁਹਾਡੇ ਨਾਲ
ਹਾਂਜੀ-ਹਾਂਜੀ, ਕੋਈ ਨੀ ਮੈਂ-ਮੈਂ ਕਰਾ ਦਾਂਗਾ ਤੁਹਾਡੀ ਟਿਕਟਾਂ ਬੁੱਕ ਤੁਸੀਂ ਚੱਲ ਲੈਣਾ ਸਾਡੇ ਨਾਲ ਠੀਕ ਹੈ।
ਫਿਰ ਪੈਸੇ ਬਾਦ ਇਚ ਲੈ ਲੈਣਾ ਕੋਈ ਨਹੀਂ।
ਹਾਂਜੀ-ਹਾਂਜੀ, ਉਹ ਤਾਂ ਕੋਈ ਗੱਲ ਨੀ ਹੈਗੀ, ਪੈਸਿਆਂ ਦੀ ਤਾਂ ਕੋਈ ਗੱਲ ਹੀ ਨੀ ਹੈਗੀ ਜੀ।
ਹਾਂਜੀ-ਹਾਂਜੀ, ਉਹ ਤਾਂ ਸਾਨੂੰ ਪਤਾ ਹੀ ਹੈ ਤੁਸੀਂ ਮੰਗਦੇ ਤੇ ਹੈਨੀ ਪੈਸੇ ਸਾਡੇ ਕੋਲੋਂ।
ਹਾਂਜੀ-ਹਾਂਜੀ, ਇਹ ਤਾਂ ਹੈਗਾ ਕੋਈ ਨੀ ਉਹ ਤੇ ਤੁਹਾਡਾ ਜਦੋਂ ਵੀ ਦਿਲ ਕਰੇ ਤਾਂਦੇ ਦੇਣਾ ਪੈਸੇ ਤਾਂ। ਪੈਸਿਆਂ ਦਾ ਕੋਈ ਚੱਕਰ ਨਹੀਂ ਹੁੰਗਾ।
ਹਾਂਜੀ, ਉਹ ਤੇ ਹੈ ਹੀ।
ਵੈਸੇ ਤਾਂ ਪਟਨਾ ਸਾਹਿਬ ਮੈਂ ਪਹਿਲੀ ਵਾਰ ਜਾ ਰਿਹਾ ਹੈਗਾ, ਤੁਸੀਂ ਕਿੰਨੀ ਵਾਰ ਗਏ ਹੋ?
ਅਸੀਂ ਹੁਣ ਸੋਚਿਆ ਹੀ ਸੀ, ਹੁਣ ਤੁਹਾਡੇ ਨਾਲ ਗੱਲ ਹੋਈਏ ਜਾਂ ਵੀ ਸ ਸਕਦੇ ਹਾਂ ਹੁਣ ਤੁਹਾਡੇ ਨਾਲ, ਜੇ ਤੁਸੀਂ ਟਿਕਟਾਂ ਬੁੱਕ ਕਰਾਓਗੇ ਤੇ।
ਹਾਂਜੀ-ਹਾਂਜੀ, ਮੈਂ ਤਾਂ ਪਾ ਆਪ ਪਹਿਲੀ ਵਾਰ ਚਲਿਆ ਹੈਗਾ ਪਟਨਾ ਸਾਹਿਬ, ਮੈਂ ਸੋਚਿਆ ਚਲੋ ਅੱਜ ਪਟਨਾ ਸਾਹਿਬ ਵੀ ਚੱਲ ਲੈਂਦੇ ਆਂ, ਗੁਰਦੁਆਰਾ ਸਾਹਿਬ ਦੇੇਖ ਆਨੇ ਹੈਗੇ ਆਂ।
ਹਾਂਜੀ, ਉਹ ਤਾਂ ਬਹੁਤ ਵਧੀਆ ਗੁਰਦੁਆਰਾ ਹੈ। ਅਸੀਂ ਖਾਲੀ ਹੁਣ ਤੱਕ ਸੁਣਿਆ ਹੀ ਸੀ। ਕਿ ਅੱਜ ਹੁਣ ਜਾਵਾਂਗੇ ਅਸੀਂ ਦੋ-ਤਿੰਨ ਹਫ਼ਤਿਆਂ ਤੱਕ ਹੈਨੀ ਤੁਸੀਂ ਨਾਲ ਹੀ ਜਾਓਗੇ।
ਹਾਂਜੀ-ਹਾਂਜੀ, ਇਹ ਤਾਂ ਹੈਗਾ ਸਾਰੇ ਗੁਰਦੁਆਰੇ ਹੀ ਵਧੀਆ ਹੁੰਦੇ ਹੈਗੇ ਆ।
ਹਾਂਜੀ, ਨਹੀਂ ਉਹ ਮਤਲਬ ਸਮਝ ਗਿਆ ਤੁਹਾਡੀ ਗੱਲ ਲੇਕਿਨ ਸ਼ਰਧਾ ਜਿਆਦਾ ਉੱਥੇ ਵੀ ਹੈਗੀ ਏ।
ਹਾਂਜੀ-ਹਾਂਜੀ। ਹੂੰ।
ਹੋਰ ਦੱਸੋ ਠੀਕ
ਹਾਂਜੀ-ਹਾਂਜੀ, ਤੁਹਾਡੇ ਭਰਾ ਕੀ ਕਰਦੇ ਹੈਗੇ ਆ?
ਉਹ ਤੇ ਫਿਲਹਾਲ ਹਲੇ ਸਟੱਡੀ ਕਰ ਰਹੇ ਸੀ, ਤੁਹਾਨੂੰ ਦੱਸਿਆ ਸੀ ਨੌਵੀਂ ਕਲਾਸ ਵਿਚ ਜੇ। ਉਸ ਤੋਂ ਬਾਅਦ ਉਹ ਫਰੀ ਹੁੰਦੇ ਨੇ, ਟਿਊਸ਼ਨ ਜਉਂਦੇ ਨੇ। ਉਸ ਤੋਂ ਬਾਅਦ ਉਹ ਕ੍ਰਿਕਟ ਵਗੈਰਾ ਖੇਲ ਲੈਂਦੇ ਨੇ।
ਹੋਰ ਫੋਨ-ਫਾਨ ਨੀ ਚਲਾਉਂਦੇ ਹੈਗੇ ਉਹ
ਫੋਨ ਤੇ ਫਿਲਹਾਲ ਉਹ ਚਲਾ ਰਹੇ ਨੇ। ਚਲਾਉਦੇ ਤੇ ਬਹੁਤ ਨੇ, ਹੁਣ ਥੋੜ੍ਹਾ ਸਕੂਲ ਭੁੱਲ ਗਿਆ ਤੁਹਾਨੂੰ ਪਤਾ ਹੀ ਇਹ ਸਵੇਰੇ ਗਏ ਤਾਂ ਉਹਨਾਂ ਨੂੰ ਛੇ ਵਜੇ ਜਾਂਦੇ ਨੇ ਸਕੂਲ। ਤੇ ਦੁਪਹਿਰੇ ਦੋ ਵਜੇ ਆਉਂਦੇ ਨੇ ਫਿਰ ਇਹ ਦੋ ਘ ਟੇ ਤੇ ਫੋਨ ਚਲਾਉਣਾ ਜੇ ਤੇ ਉਸ ਤੋਂ ਬਾਅਦ ਇਹਨਾਂ ਨੇ ਟਿਊਸ਼ਨ ਜਾਣਾ ਫਿਰ ਸੱਤ ਵਜੇ ਟਿਊਸ਼ਨ ਆਏਂਗੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਉਸ ਤੋਂ ਬਾਦ ਰਾਤੀ ਦਹ ਵਜੇ ਫੋਨ ਰੱਖਣਾ।
ਹਾਂਜੀ, ਬੋ-ਬੋ। ਇਹ ਤਾਂ ਬੜੀ ਮਾੜੀ ਗੱਲ ਹੁੰਦੀ ਹੈ। ਬੱਚੇ ਰਾਤੀ ਫੋਨ ਚਲਾਉਂਦੇ ਹੈਗੇ, ਦਸ-ਦਸ ਵਜੇ ਤੱਕ
ਹਾਂਜੀ-ਹਾਂਜੀ।
ਟਾਈਮ ਸਿਰ ਹੋ ਜਾਣਾ ਚਾਹੀਦਾ ਬੱਚਿਆਂ ਨੂੰ। ਕਿ ਸਵੇਰੇ ਜਲਦੀ ਜਾਣਾ ਹੁੰਦਾ ਆ ਸਕੂਲੇ।
ਹਾਂਜੀ।
ਕਈ ਬੱਚਿਆਂ ਤੋ ਉੱਠਿਆ ਵੀ ਨਹੀਂ ਜਾਂਦਾ ਹੈਗਾ। ਕਿ ਮਤਲਬ ਇੱਥੇ ਤੱਕ ਲੇਟ ਨਾਲ ਸਵਾਂਗੇ ਨਾ, ਤੇ ਉੱਠਿਆ ਵੀ ਨੀ ਜਾਂਦਾ ਹੈਗਾ ਕਈ ਬੱਚਿਆਂ ਕੋਲ।
ਇਹ ਸਵੇਰੇ ਤੇ ਬਹੁਤ ਲੇਟ ਉੱਠਿਆ ਸੀ।
ਬਇ ਏਂਦਾ ਹੈਗਾ ਫਿਰ। ਪਤਾ ਹੈਗਾ ਤੁਹਾਨੂੰ ਫੇਰ ਸਕੂਲ ਦੀ ਛੁੱਟੀ ਹੋ ਜਾਂਦੀ ਹੈਗੀ ਆ। ਡੀ ਖਰਾਬ ਹੁੰਦੀ ਹੈਗੀ ਥੋੜੀ ਬਹੁਤੀ।
ਹਾਂਜੀ। ਹੋਰ ਸਿਲਾਈ ਮਸ਼ੀਨ ਦਾ ਕਿਸ ਹਿਸਾਬ ਸੀ।
ਸਿਲਾਈ ਮਸ਼ੀਨ ਦਾ ਬਸ ਆ ਹੈਗੇ, ਕਿ ਮਮਾ ਚਲਾਉਂਦੇ ਹੈਗੇ ਹਨਾ।
ਹਾਂਜੀ, ਨਹੀਂ ਮਤਲਬ ਕੀ ਕਹਿੰਦੇ, ਉਹ ਕੁੜਤਾ- ਪਜਾਮਾ ਬਣ ਜਾਂਦਾ ਹੋਏ।
ਹਾਂਜੀ- ਹਾਂਜੀ ਸਭ ਬਣਾ ਦਿੰਦੇ ਹੈਗੇ ਆ, ਕੁੜਤਾ ਪਜਾਮਾ ਸਾਰੇ। ਪੈਂਟ ਵੀ, ਸਾਰੀ ਹਰੇਕ ਚੀਜ਼ ਵਰਾਇਟੀ ਬਣਾ ਦਿੰਦੇ ਹੈਗੇ ਆ।
ਅੱਛਾ ਬੈਲਮੋਟਮ? ਪੈਂਟ ਬਣਾ-
ਹਾਂਜੀ- ਹਾਂਜੀ, ਹਾਂਜੀ ਉਹ ਵੀ ਬਣ ਜਾਂਦੀ ਹੈਗੀ।
ਅਸੀਂ ਬਣਵਾਉਣਾ ਸੀ, ਕੁੜਤਾ- ਪਜਾਮਾ।
ਹਾਂਜੀ- ਹਾਂਜੀ ਕੋਈ ਨੀ, ਤੁਸੀਂ ਮੈਨੂੰ ਆਪਣਾ ਨਾਪ ਦੇ ਦੇਣਾ। ਕੁੜਤਾ- ਪਜਾਮਾ ਦੇ ਦੇਣਾ, ਬਾਸ ਉਸ ਤੋਂ ਬਾਅਦ ਅਸੀ ਦੇਖ ਲਾਂਗੇ ਉਹਦੀ।
ਹਾਂਜੀ, ਉਹ ਕੱਪੜਾ ਦੇ ਦਣਗੇ ਤੁਹਾਨੂੰ ਕੁੜਤੇ- ਪਜਾਮੇ ਦਾ। ਮੈਂ ਕਿਹਾ ਕੁੜਤੇ- ਪਜਾਮੇ ਦਾ ਕੱਪੜਾ ਜਿਹਾ ਦੇ ਦਾਂਗੇ ਨਾ ਵਧੀਆ ਵਾਲਾ, ਕਿਉਂਕਿ ਤੁਹਾਡੇ ਕੋਲ ਤੇ ਹੋਣਾ ਨੀ। ਤੁਸੀਂ ਤੇ ਸਿਲਾਈ ਕਰਦੇ ਹੋ।
ਹਾਂਜੀ- ਹਾਂਜੀ ਇਹ ਤਾਂ ਹੈ ਤਾਂ।
ਤੇ ਖਾਲੀ ਕੁੁਰਤੇ- ਕੁੁਰਤੇ ਦੇ ਕੇ ਪੈਸੇ ਹੋਣੇ ਨੇ ਤੁਹਾਡੇ ਕੋਲ?
ਏਹੀ ਕੁੱਛ ਦੋ, ਢਾਈ ਸੌ ਰੁਪਏ ਹੋਣੇ ਹੈਗੇ ਆ ਕੁੜਤੇ- ਪਜਾਮੇ ਦੇ।
ਅੱਛਾ, ਮਤਲਬ ਪੂਰੇ ਦੇ ਜਾਂ, ਮਤਲਬ ਖਾਲੀ ਕੁੁਰਤੇ ਦੇ?
ਕੁੜਤੇ- ਕੁੜਤੇ ਦੇ ਸੀਰਫ।
ਉਰ ਪਜਾਮਾ ਦੇ ਅਲਗ ਹੋਣੇ ਨੇ।
ਪੰਜਾਬੀ ਪੰਜਾਮੇ ਦੇ ਅਲਗ ਹੋਣੇ। ਚਲੋ ਕੋਈ ਨੀ ਤੁਸੀਂ ਮੈਨੂੰ ਦਸ ਦੇਣਾ ਨਾਪ- ਨੂਪ ਦੇ ਦੇਣਾ। ਤੇ ਮੈਂ ਆਪਣਾ ਮੰਮਾ ਨੂੰ ਦੇ ਦਾਂਗਾ, ਤੇ ਉਹ ਕਰ ਦੇਣਗੇ ਠੀਕ ਆ। ਹਾਂਜੀ- ਹਾਂਜੀ ਫੇਰ ਚੰਗਾ ਠੀਕ ਆ, ਮੈਂ ਕਰਾਂਗਾ ਦੁਬਾਰਾ।
ਕੋਈ ਨੀ- ਕੋਈ ਨੀ ਕਰ ਲੈਣਾ ਠੀਕ।